ਹੈਲੋ,
ਹਾਂਜੀ ਸਤਿ ਸ੍ਰੀ ਅਕਾਲ ਜੀ ਅਮਰਜੀਤ ਕੌਰ ਜੀ ਕੀ ਹਾਲ ਚਾਲ?
ਅੱ ਵਧੀਆ ਸਤਿ ਸ਼੍ਰੀ ਅਕਾਲ,
ਹੋਰ ਕੀ ਕਰਦੇ ਤੇ ਤੁਸੀਂ,
ਬਸ ਕੁਛ ਨੀ ਮ ਮੇਰਾ ਨਾਮ ਕਿੱਥੋਂ ਆਇਆ ਅਮਰਜੀਤ ਕੌਰ,
ਇਹ ਉੱਪਰ ਹੁਣ ਸ਼ੋਅ ਹੋ ਗਿਆ ਸੀ ਨਾ, ਅਮਰਜੀਤ ਕੋ ਨਾਅ ਐ ਨਾ ਤੁਹਾਡਾ ਹਾਂ ਨ ਨੇਮ,
ਥੈਂਕ ਯੂ,
ਹੋਰ ਸੁਣਾਓ। ਤੇ ਉਹ ਹਾਂ ਉੱਪਰ ਸ਼ੋਅ ਹੋ ਗਿਆ ਸੀ। ਤਾਂ ਕਰਕੇ ਉਹ, ਮੈਂ ਵੇਖਿਆ ਮੈਂ ਕਿਹਾ ਅਮਰਜੀਤ ਕੋਰ, ਹਾਂ,
ਗੁੜੀਆਂ ਪਿਆਦਾ ਸੀ ਵੈਟਐਸਪ ਤੇ ਤੇ ਗੁੜੀਆ ਪਿਆਦਾ ਸੀ।
ਪਿਆ ਸੀ, ਨਾ ਨਾ, ਦੋਨੋਂ, ਦੋਨੋ ਹੀ ਨਾਂ ਸੁਣੇ ਤੁਹਾਡੇ, ਕਿ ਹਾਂ, ਕਿੰਨੇ ਰੱਖੇ ਬੈਹੇ
ਨਾ ਦੇ ਮੈਨੂੰ ਘਰ ਦੇ ਕਹਿੰਦੇ ਆ ਅਮਰਜੀਤ ਕੌਰ ਫਰੈਂਡਾਂ ਕਹਿੰਦੇ। ਰੱਖੇ ਸੀ ਮੰਮੀ ਨੀ ਰੱ ਕਿਉਂ ਨਿਆ।
ਅੱਛਾ ਠੀਕ ਹੈ ਨਹੀਂ ਵੈ ਕਹੀ ਜਾ ਨਾ ਵੈਹੇ ਭੂਆ ਨੂੰ ਬੜਾ ਚਾਅ ਹੁੰਦਾ ਨਾਲ
ਨਹੀਂ ਨਹੀਂ ਆਪਣੀ ਮੰਮੀ ਨੂੰ ਚਾਅ ਮੈ
ਅੱਛਾ ਠੀਕ ਹੈ। ਚਲ ਹੋਰ ਸੁਣਾਓ ਨਹੀਂ ਦੋਨੋ ਨਾਂ ਸੁਣੇ ਤੁਹਾਡੇ ਅਮਰ ਜੀਤ ਕੌਰ ਤੇ ਇੱਕ ਹੈ ਆਪਣਾ ਗੁੜੀਆ। ਇਹ ਘਰ ਦੇ ਫੇਰ ਸਾਰੇ ਗੁੜੀਆਂ ਗੁੜੀਆਂ ਸੱਦਦੇ ਹੋਣੇ ਤੁਹਾਨੂੰ।
ਦੱਸਦੀ ਆਂ ਫੈਂਡਾਂ ਜਿਹੜੀਆਂ ਨੇ ਉਹ ਸਿਰਫ ਅਮਰ ਬੁਲਾਦੀਆਂ ਨੇ। ਮੰਮੀ ਡੈਡੀ ਗੁੱਡੀ ਕਹਿੰਦੇ ਨੇ।
ਠੀਕ ਹੈ,
ਛੋਟੇ ਭੈਣ ਭਰਾ ਦੀਦੀ ਕਹਿੰਦੇ ਨੇ,
ਹੂੰ
ਮਾਮੇ ਦੇ ਮੁੰਡੇ ਤੀਤਾ ਕਹਿੰਦੇ ਨੇ,
ਸੀਤਾ,
ਤੀਤਾ
ਰੀਟਾ,
ਤੀਤਾ ਤੀਤਾ
ਅੱਛਾ ਟੀਟਾ ਠੀਕ ਹੈ।
ਆਪਣਾ ਨਾਮ ਬਚਪਨ ਚ ਟੀਟਾ ਦੱਸਦੀ ਸੀ ਸਾਰਿਆਂ ਨੂੰ
ਅੱਛਾ
ਹਾਂ ਤੇ ਜਿਹੜੀ ਆ ਮਾ ਸੀਆਂ ਭੂਆ ਚਾਚੀਆਂ ਬੱਚੀਆਂ ਉਹ ਸਾਰੀ ਗੁੜੀਆਂ ਕਹਿੰਦੀਆਂ ਨੇ।
ਓਕੇ ਠੀਕ ਹੈ ਵਧੀਆ ਵੈਸੇ ਇਹ ਵੀ ਨਾ ਸੋਹਣਾ ਵਾ ਟੀਟਾ।
ਮੈਂ ਦੱਸਦੀ ਸੀ ਨਾ ਆਪਣਾ ਬਚਪਨ ਚ ਨਾਂਅ ਤਾਂ ਉਹਨਾਂ ਨੇ ਉਹ ਛੇੜ ਪਾਈ ਦੀ ਹੈ ਬਚਪਨ ਦੀ
ਠੀਕ ਠੀਕ ਚਲੋ ਵਧੀਆ ਵੈਸੇ ਪਿਆਰ ਨਾਲ ਜਿਹੜਾ ਮਰਜੀ ਨਾ ਲੈ ਦੋ ਸਾਰੇ ਸਹੀ ਨੇ।
ਹਾਂ ਨਹੀਂ ਸਾਰੇ ਵੱਖਰੇ ਵੱਖਰੇ ਹੈ। ਮਾਸੀ ਦਾ ਮੁੰਡਾ ਉਹ ਗੁੱਡੂ ਗੁੱਡੋ ਉਹ ਕਹਿੰਦਾ ਗੁੱਡੋ ਸਾਰੇ ਵੱਖਰੇ ਵੱਖਰੇ ਨਾ ਲੈਂਦੇ ਆ।
ਠੀ ਐ।
ਮੇਰੀ ਮਾਸੀ ਜਗਾਦਰੀ ਮੈਂ ਭੁੱਰ ਗੀ ਸੀ।
ਤੁਹਾਡੀ ਮਾਸੀ?
ਮੇਰੀ ਮਾਸੀ ਵੀ ਜਗਾਦਰੀ ਰੈਂਦੀ ਐ।
ਜਗਾਧਰੀ ਰਹਿੰਦੀ ਐ, ਕਿਹੜੀ ਜਗ੍ਹਾ ਆ ਕਿਹੜਾ ਏਰੀਆ ਪੈਂਦਾ, ਕਲੋਨੀ।
ਸਨੀ ਕਪੜੇ ਵਾਲਾ ਹੈ ਨਾ।
ਸੰਨੀ ਕੱਪੜੇ ਵਾਲਾ ਹਾਂਜੀ, ਹਾਂਜੀ।
ਬਸ ਬਸ ਉਹਦੇ ਸਾਹਮਣੇ ਗਲੀ ਦੇ ਵਿੱਚ, ਸਭ ਤੋਂ ਪੂਰਾਨ, ਸਭ ਤੋਂ ਲਾਸਟ ਟ ਆਲਾ ਘਰ ਐ।
ਸਭ ਤੋਂ ਲਾਸਟ ਵਾਲਾ, ਅੱਛਾ। ਉਹ ਤੇ ਨੀ ਐ, ਜਿਹੜੇ ਉੱਥੋਂ ਦੀ ਆਏਦੇ ਨੇ ਮੁਰਾਦਾਬਾਦ ਤੋਂ।
ਓ ਬੜੇ ਫੇਮਸ ਹੋਏ ਦੇ ਜਗਾਦਰੀ ਪਤਾ ਮੈਨੂੰ।
ਅੱਛਾ, ਅੱਛਾ। ਉਹਨਾਂ ਦੇ ਤੁਆਡੇ ਉਹ ਤੁਆਡੇ ਕੋਣ ਮਾਸੀ ਲੱਗਦੇ ਨੇ?
ਹਾਂ ਬੜੇ ਫੇਮਸ ਐ ਓ ਜਗਾਧਰੀ।
ਤੁਹਾਡਾ ਮਾਸੜ ਜਿਹੜਾ ਹਾਡੇ ਕੋਲ ਕੰਮ ਕਰੇ ਬੜਾ
ਬੜਾ, ਬਹੁਤ ਜ਼ਿਆਦਾ। ਸਾਡੀ ਜਿਂਵੇ, ਪਾਪਾ ਦੀ ਨੀ ਬਣਦੀ, ਮੇਰੇ ਪਾਪਾ ਬੁਲਾ ਕੇ ਰਾਜੀ ਨੀ।
ਓ ਹੋ, ਮੈਂ ਕੈਨਾਂ ਇੰਨਾ ਇੰਨਾ ਘਟੀਆ ਬੰਦਾ ਮੈਂ ਅਜ ਤੱਕ ਨੀ ਵੇਖਿਆ ਨੀ ਆਪਣੀ ਲਾਈਫ ਵਿੱਚ ਨਾ। ਤੇ ਉਹ ਮੇਰੇ ਕੋਲ ਕ ਅ ਉਹ ਮੇਰੇ ਕੋਲ ਕੰਮ ਅ ਕਰਦੇ ਰਹੇ ਆ ਨਾ। ਤੇ ਉਹ ਫੇਰ ਹੋਇਆ ਕਿ, ਏਦਾਂ ਇਹਨਾਂ ਨੇ ਨਾ ਮੈਨੂੰ ਕੋਲ ਜ਼ ਅ ਕੋਲ ਕੀਤੀ ਹੋਣੀ ਐ। ਤੇ ਇਹਨਾਂ ਨੇ ਕਿਆ ਵੀ ਨੰਬਰ ਹੈਗਾ ਵਾ ਓਦਾ ਧੁਅ ਧੁਆਈ ਵਾਲੇ ਦਾ। ਮਤਲਬ ਕਿ ਜਿਹੜਾ ਫੈਕਟਰੀ ਕੰਮ ਕਰਦਾ ਹੀ। ਤੇ ਇਨੇ, ਏਨਾਂ ਨੇ ਵੀ ਤੁਆਡੇ ਮਾਸੜ ਨੇ ਫੋਨ ਕਰਕੇ ਕਿਆ, ਹਾਂ ਬਈ, ਤੂੰ ਓਹ ਬੋਲਦਾ ਪਿਆ ਵੇਂ। ਧੁਵਾਈ ਵਾਲਾ, ਮੈਂ ਕਿਹਾ ਹਾਂਜੀ ਹਾਂਜੀ ਕਿ ਮੈਂ ਉਹੀ ਬੋਲ ਰਿਆਂ, ਮੈਂ ਵੀ ਮਤਲਬ ਕਿ ਓਦਾਂ ਟੋਨ ਚ ਚ ਗੱਲ ਕੀਤੀ, ਜਿੱਦਾਂ ਏਹ ਕਰ ਰੇ ਹੀ। ਕਹਿੰਦੇ ਉਹ ਸਰਦਾਰ ਕਹਿੰਦੇ, ਓਹ ਸਰਦਾਰ ਜੀ ਬੰਟੀ ਹੈ ਨਾ, ਸਰਦਾਰ ਜੀ ਬੰਟੀ ਉਨਕੇ ਵਹਾਂ ਕੰਮ ਕਰਨੇ ਨਹੀਂ ਜਾਨਾ, ਚਾਹੇ ਵੋ ਏਕ ਰੁਪੇਆ ਵੀ ਰੇਟ ਆਪ ਫਾਲਤੂ ਦੇਂ। ਵਹਾਂ ਪੇ ਕੰਮ ਕਰਨੇ ਨਹੀਂ ਜਾਨਾ ਆਪ ਨੇ, ਤੇ ਮੈਂ ਫਿਰ ਰਿਕੌਡ ਕਰਲੀ ਇਹਨਾਂ ਦੀ ਆਵਾਜ਼। ਮੈਂ ਨੂੰ ਮਿਲੇ ਇੰਦਰਾ ਕਲੋਨੀ ਚ ਮੈਂ ਫਿਰ ਚੰਗੀ ਗਾਹ ਪਾਕੇ ਕੀ ਮੈਂ ਕਿਹਾ ਸ਼ਰਮ ਨਹੀਂ ਆਂਦੀ ਤੁਹਾਨੂੰ ਆਪਣੇ ਬੰਦੇ ਦੀ ਲੱਤਾਂ ਤੋਂ ਹੀ ਖਿੱਚਣ ਲੱਗੇ ਹੋਏ ਹੋ।
ਹਾਂ, ਬੜੇ ਬੇਕਾਰ ਬੰਦੇ ਆ ਬਹੁਤ ਜ਼ਿਆਦਾ ਬੇਕਾਰ ਹੈ।
ਤੇ ਉਹ ਫਿਰ ਮੈਂ ਫਿਰ ਏਦਾਂ ਤਾਂ ਬੋਲ ਰਿਹਾ ਫੇਰ ਅਗਲੇ ਦਿਨ ਆ ਕੇ ਆਪਣੀ ਮੇਖ ਮੁੁਖ ਜਿਹੜੀ ਇਹਨਾਂ ਨੇ ਗਾਲੀ ਨਾ ਜਿੱਥੇ ਬਹਿ ਕੇ ਕੰਮ ਕਰਦੇ ਸੀ। ਪੱਟ ਪੁੱਟ ਕੇ ਲੈ ਗਿਆ ਮੈਂ ਕਿਹਾ ਲੈ ਜਾ ਮੈਂ ਵੀ ਨੀ ਸਦਿਆ ਫਿਰ ਦੁਬਾਰਾ ਉਹਨਾਂ ਆਵਾਜ਼ਾਂ ਮਾਰੀਆਂ ਮਗਰ ਉਹਨੂੰ
ਆਪਾਂ ਸ਼ਿਫਟ ਹੋ ਨਾ ਤੇ ਪਾਪਾ ਦਾ ਕੰਮ ਲੱਗ ਜਾਣਗੇ। ਅਸੀਂ ਤੁਜੇ ਦ ਨਵੇਂ ਸ਼ਹਿਰ ਚ ਇਕਦਮ ਕੰਮ ਤੇ ਲੱਦਾ ਨੀ ਹੈ। ਤੇ ਇਹ ਦੋਨੋ ਨਾ ਪਾਪਾ ਤੇ ਇੱਕੋ ਇੱਕੋ ਬੰਦੇ ਕੋਲ ਕੰਮ ਕਰਦੇ ਸੀ ਕਿਤੇ ਫੈਕਟਰੀ ਪਤਾ ਨੀ ਕਿਹੜੀ ਫੈਕਟਰੀ ਸੀ।
ਅੱਛਾ।
ਉੱਥੇ ਡੈਡੀ ਵੀ ਕੰਮ ਕਰ ਰਹੇ ਸੀ, ਇਹ ਵੀ ਕੰਮ ਕਰ ਰਹੇ ਸੀ। ਤੇ ਡੇਢ ਵਜੇ ਆਉਣ ਤੋਂ ਪਹਿਲਾਂ ਤਾਂ ਸਾਰਾ ਮਾਲ ਇਕੱਠਾ ਕਰਨਾ ਆਪਣੇ ਕੋਲ ਰੱਖ ਲੈਣਾ ਕਿ ਮੈਂ ਸਾਰਾ ਮਾਲ ਮੈਂ ਮਠਾਰਨਾ। ਜਿਹੜੇ ਕਹਿੰਦੇ ਇੰਨੀ ਜਪ ਮ ਠਾਕ ਲੈ ਆਏ।
ਹੂੰ।
ਭਾਵੇਂ ਮਠੇ ਨਾ ਮਠੇ ਉਹ ਸਾਰਾ ਮਾਲ ਮੈਂ ਮਠਾਨਿਆ ਇਹਦੇ ਚੋਂ ਕੋਈ ਨੀ ਚੁੱਕੇਗਾ।
ਹੂੰ- ਹੂੰ, ਹੂੰ-ਹੂੰ।
ਕਿਆ ਕਰੇਗਾ ਸਾਡੀ ਬਣਦੀ ਨੀ ਹੈ। ਬਹੁਤ ਜ਼ਿਆਦਾ ਬੇਕਾਰ ਹੈ, ਅੱਗੋਂ ਮੋਟੀ ਵੀ ਇਹੋ ਜਿਹੀ ਹੈ, ਉਹ ਵੀ ਘੱਟ ਨੀ ਹੈ ਮਸ
ਅੱਛਾ।
ਉਹ ਵੀ ਪੂਰੀ ਜਹੀ ਤੇ ਹੀ ਫੇਰ ਦਿੰਦੀ ਆ ਇਨਸਾਨ ਦੀ
ਹੂੰ। ਬੇਕਾਰ ਬੇ ਬੇਕਾਰ ਹੈਗੇ ਨੇ ਮੈਨੂੰ ਤੇ ਬਿਲਕੁਲ ਨੀ ਸਹੀ ਲੱਗੇ।
ਬਹੁਤ ਬੇਕਾਰ ਨੇ, ਬਹੁਤ ਜ਼ਿਆਦਾ ਬੇਕਾਰ ਨੇ
ਹੂੰ, ਚਲੋ ਚੰਗੇ ਟਾਈਮ ਦਾ ਕੀ ਜੀ ਪਤਾ ਹੂੰ।
ਸਿਮਰ
ਨਹੀਂ ਮੁੰਡੇ ਦਾ ਮੈਂ ਵੇਖਿਆ ਨੀ ਹਜੇ ਤੱਕ
ਮੁੰਡਾ ਵੇਖਣਾ ਵੀ ਨੀ ਉਹਨਾਂ ਨੇ ਮੁੰ ਤਾ ਬਾਹਰ ਰੱਖਿਆ ਵੇ ਬਾਹਰ ਕੱਢਿਆ ਪਿਆ ਹੈ।
ਆਹੋ ਬਾਹਰ ਕੱਢਿਆ ਕਹਿੰਦੇ ਉਹ ਅਲੱਗ, ਨਾ ਖਾਂਦਾ ਪੀਦਾ ਰੋਟੀ ਵੀ,
ਹਾਂ,
ਹੂੰ ਵਿਆਹ ਹੋਇਆ ਨਾ ਉਹਦਾ
ਹਾਂ ਦੋ ਬੱਚੇ ਆ ਇੱਕ ਮੁੰਡਾ, ਇਕ ਕੁੜੀ।
ਅੱਛਾ,
ਹੂੰ,
ਠੀਕ ਉਹ ਵੀ ਇਥੇ ਹੀ ਮਤਲਬ ਕਿ ਕਰਾਏ ਤੇ ਰਹਿੰਦੇ।
ਉਹ ਵੀ, ਤੇ ਰਹਿੰਦਾ ਉੱਧਰ ਕੀ ਕਹਿੰਦੇ ਨੇ ਜਿੱਥੇ ਪ ਪਟਰੀ ਮਹੱਲੇ,
ਅੱਛਾ ਏ ਪਟਰੀ ਮਹੱਲੇ ਹੀ ਰਹਿੰਦਾ। ਠੀਕ ਹੈ। ਔ, ਕੇ ਚਲੋ, ਚੰਗੇ ਤੇ ਮੈਂ ਕਿਹਾ। ਚੰਗੇ ਟਾਈਮ ਦੱਸਤਾ ਜੀ, ਉਹ ਬੇਕਾਰ ਬੰਦਾ ਵਾ
ਉਦੋ ਸਾਡੇ ਘਰ ਆਇਆ। ਆਪਣੇ ਕੰਮ ਲਈ ਕੁੱਛ ਵੀ ਕਰ ਲਏਗਾ, ਬਸ ਜਿਥੇ ਕੰਮ ਕਰਦਾ ਉਥੇ ਕੋਈ ਦੁਜਾ ਕੰਮ ਨਾ ਕਰੇ, ਸਾਰਾ ਕੰਮ ਏਦਾਂ ਏ ਹਾਂ ਸਾਰਾ ਕੰਮ ਏਦਾਂ ਏ ਭਾਵੇਂ ਹੋਏ ਜਾ ਨਾ ਹੋਏ,
ਹੂੰ, ਸਾਡੇ ਇੱਥੇ ਵੀ ਏਦਾਂ ਹੀ ਕਰਦਾ ਸੀ ਨਾ, ਤੇ ਮੈਂ ਫੇਰ ਦੋ ਮ ਮਠਾਰ ਵਾਲੇ ਇੱਕ ਮਠਾਰ ਵਾਲਾ ਆਇਆ ਸੀ ਸੈਟਿੰਗ ਕਰਨ,
ਹਾਂ,
ਹੂੰ,
ਜਿੱਥੇ ਏ ਕੰਮ ਕਰਦਾ ਉਹ ਮੇਖ ਵੀ ਇਹਦੀ ਹੈ, ਜਿੱਥੇ ਏ ਬਹਿੰਦਾ ਉਹ ਜਗ੍ਹਾ ਵੀ ਇਹਦੀ ਹੈ, ਉੱਥੇ ਕੋਈ ਨੀ ਬਹਿਣਾ ਚਾਹੀਦਾ।
ਹੂੰ-ਹੂੰ,
ਕਹਿੰਦੇ ਜਗ੍ਹਾ ਜੁਗਾ ਸਭ ਬੰਨੀ ਦੀ ਹੁੰਦੀ ਦੀ ਆਪਣੀ। ਆ, ਇਹਦੀ ਇੱਕ ਜਗ੍ਹਾ ਨੀ ਬਹੁਤ ਕੇ ਲੜਾਈ ਹੋਈ ਐ ਇਹਦੀ ਮਾਸੜ ਦੀ ਮੇਰੇ ਬੜੀ ਜਗ੍ਹਾ ਲੜਾਈ ਹੋ ਹੈ ਜਗਾਦਰੀ ਵਿਚ,
ਹੂੰ, ਮੇਰੇ ਨਾਲ ਵੀ ਏਦਾਂ ਹੀ ਕਰਦਾ ਰਿਹਾ। ਫੇਰ ਆਪੇ ਹੀ ਚਲੇ ਗਿਆ, ਮੈਂ ਮੂੰਹ ਵੱਟ ਕੇ ਮੈਂ ਕਿਹਾ ਜਾਓ, ਯਾਰ ਘਰੇ ਆਪਣੇ
ਹਾਂ ਇਹਦੇ ਆਪਣੇ ਖੁੱਦ ਦੇ ਜਵਾਈਆਂ ਨਾਲ ਬਣੀ ਆ ਇਹਦੇ ਚਾਚੇ ਦੇ ਮਗਰ ਹੁੰਦੇ ਆ ਨਾ ਚਾਚੇ ਦੀ ਕੁੜੀਆਂ ਵੀ ਆਈਆਂ ਭਰਾ ਦੀਆਂ ਕੁੜੀਆਂ ਵਗੈਰਾ ਦੇ ਉੱਥੇ ਕੰਮ ਕਰਕੇ ਥੇ ਲੜਾਈ ਕਰਕੇ ਆ ਗਿਆ ਹੈ।
ਅੱਛਾ ਠੀਕ, ਬੜਾ ਹਿਸਾਬ ਨਾਲ ਤੇ ਫੇਰ ਬੜਾ ਬੇਕਾਰ ਬੰਦਾ ਵਾ,
ਉਹ ਜ਼ਿਆਦਾ ਬੇਕਾਰ ਬੰਦਾ ਹੈ, ਬੂੜੀਆ ਸਾਹਿਬ ਗਿਆ ਸੀ ਉੱਥੇ ਪਤਾਂ ਨੀ ਕੀ ਕੀਤਾ, ਉੱਥੇ ਕੱਢਤਾ ਗੁਰਦੁਆਰਾ
ਨਹੀਂ ਉਹ ਤੇ ਮੇਰੇ ਸਾਹਮਣੇ ਮਤਲਬ ਕਿ ਮੇਰਾ ਫਰੈਂਡ ਹੈਗਾ, ਉਹ ਮਿਲਕ ਸੁਫੀ ਪਿੰਡ ਤੋਂ ਆਉਂਦਾ ਸੀ, ਤੇ ਉਹਦੇ ਨਾਲ ਕੋਈ ਗੱਲਬਾਤ ਹੋ ਗਈ, ਉਹ ਤੇ ਇਹਨੂੰ ਚਪੇੜ ਮਾਰਨ ਲੱਗਾ ਸੀ ਤੇ ਮੈਂ ਵਿੱਚ ਆ ਕੇ ਛਡਾ ਲਿਆ ਸੀ।
ਮਾਰਨ ਦੀ
ਫੇਰ ਉਦੋਂ ਮੇਰੇ ਕੋਲ ਕੰਮ ਕਰਦੇ ਸੀ ਨਾ, ਤੇ ਹੁਣ ਇਹ ਹੁਣ ਈ ਮੇਰੇ, ਫਿਲਹਾਲ ਹਫ਼ਤਾ ਸਾਰਾ ਹੋਇਆ ਆਪਣਾ ਮੇਖ ਮੂਖ ਲੈ ਕੇ ਪੱਟ ਕੇ, ਤੇ ਉਦੋਂ ਮੈਂ ਇਹਨਾਂ ਨੂੰ ਬਚਾਇਆ ਵਾ, ਮੇਰਾ ਫਰੈਂਡ ਸੀ, ਉਤੇ ਗੁੱਸਾ ਬੜਾ ਹੈਗਾ ਸੀ ਉਹਨੂੰ ਉਹ ਕਹਿੰਦਾ ਮੈਂ ਦੇ ਕਾਰ ਦੇ ਵਿੱਚ ਸਮਾਨ ਨੂੰ ਖਿਆ ਮੈਂ ਤੇ ਲੰਮਾ ਪਾ ਦੇਣਾ ਇਹਨੂੰ
ਹਾਂ, ਦੋ ਦੇ ਜਵਾਨ ਸੀ, ਕਦੀ ਚਲੋ ਕੁਛ ਨੀ ਹੁੰਦਾ ਕੁੱਝ ਨੀ ਲਾਗੀ, ਲਾਗੀ, ਲੱਗੀ।
ਹੂੰ-ਹੂੰ, ਨਹੀਂ ਉਹਨੇ ਵੈਸੇ ਧੱਕਾ ਮਾਰਿਆ ਥੋੜਾ ਪਰੇ ਜਾ ਕੇ ਡਿੱਗੇ, ਫਿਰ ਮੈਂ ਫੜ ਲਿਆ ਉਹਨੇ ਫੇਰ, ਚੰਡ ਛੱਡਣ ਲੱਗਾ ਸੀ, ਇਹਨੂੰ ਇਹਨੇ ਫੇਰ ਮੈਂ ਉਹਦੀ ਬਾਂਹ ਫੜਨੀ ਮੈਂ ਕਿਹਾ ਰਹਿੰਦੇ ਯਾਰ ਬਜ਼ੁਰਗ ਬੰਦਾ ਹੈਗਾ, ਕੀ ਮਾਰਨਾ ਛੱਡ ਪਰਾ ਨਹੀਂ ਤਾਂ ਇਹਨੂੰ ਕੁੱਟ ਬੜੀ ਪੈਣੀ ਉੱਥੇ ਹੀ।
ਬਹੁਤ ਜ਼ਿਆਦਾ ਉਹ ਹੈ, ਆਪਣੇ ਆਪ ਨੂੰ ਨਾ ਬੜਾ ਉਹ ਸਮਝਦਾ ਹਾਂ ਬਹੁਤ ਜ਼ਿਆਦਾ। ਕਿਵੇਂ ਤੁਸੀਂ ਇੱਕ ਬੰਦਾ ਆਪਨੇ ਬਹੁਤ ਜਿਆਦਾ ਪਾਠੀ
ਹੂੰ, ਇੱਕ ਇੱਕ ਨੰਬਰ ਦਾ ਘਟੀਆ ਬੰਦਾ ਜੇ,
ਉਹ ਬੜਾ ਪਾਠੀ ਬੰਦਾ ਹੈ, ਬੜਾ ਜ਼ਿਆਦਾ ਤੁਸੀਂ ਕਦੇ ਘਰ ਜਾਣਾ, ਸ਼ਾਮ ਦੇ ਕੋਈ ਵੀ ਹੋਏ ਹਾਂ। ਆਪਣੀ ਕੁੜੀ ਨੀ ਦੇਖੇਗਾ ਕੋਈ ਵੀ ਹੋਏ ਕੋਈ ਵੀ ਕੁੜੀ ਆ ਜਾ ਕੋਈ ਵੀ ਮੁੰਡਾ ਆ ਜੇ। ਸ਼ਾਮੀ ਬਾਬੂ ਦੇ ਅੱਗੇ ਬੈਠੇ ਗਾ ਜੋਤ ਜਗਾਏਗਾ ਬਸ ਜੋਤ ਜਗਾਕੇ ਫਿਰ ਔਦੇ, ਉਹ ਮੈਨੂੰ ਪਤਾ ਲੱਗ ਗਿਆ। ਮੈਨੂੰ ਪਤਾ ਲੱਗ ਗਿਆ, ਇਹ ਮੁੰਡਾ ਬੜੇ ਗ਼ਲਤ ਰਾਹ ਤੇ ਵੇ ਇਹ ਕੁੜੀ ਬੜੇ ਗ਼ਲਤ ਰਾਹ ਤੇ ਵੇ ਮੈਨੂੰ ਪਤਾ ਲੱਗ ਗਿਆ। ਹਾਂ ਆਪਣੀ ਕੁੜੀ ਨੀ ਦੇਖਣਾ ਕੀ ਕਰ ਰਹੀ ਹੈ। ਬਾ ਕੋਈ ਵੀ ਮੁੰਡਾ ਚਲਾ ਜੇ ਕੁੜੀ ਚਲੀ ਜੇ ਇਹ ਤਾਂ ਇਈਓ ਦੋ ਗੱਲਾਂ ਹੁੰਦੀਆਂ ਐ। ਬਹੁਤ ਗ਼ਲਤ ਕੰਮ ਕਰ ਰਹੇ ਸਮਝਾ ਲੋੋ ਇਹਨੂੰ ਘਰ ਸਮਝਾ ਲਓ ਇਹਨੂੰ ਬੜਾ ਗ਼ਲਤ ਕਰ ਰਿਹਾ ਤੁਹਾਨੂੰ ਪਤਾ ਲਗੇਗਾ ਅੱਗੇ ਜਾ ਕੇ
ਅੱਛਾ
ਹ ਇਹਦੇ ਐ ਬੋਲ ਹੁੰਦੇ ਹੈ ਤਾਂ ਕਰਕੇ ਅਸੀਂ ਜਾਂਦੇ ਨੀ ਅਸੀਂ ਹੁਣ ਵੀ ਆਇਆ ਤਾਂ ਵੀ ਨਹੀਂ ਗਏ ਆਪਣੀ ਮਾਸੀ ਵੱਲ ਡੈਡੀ ਮੇਰੇ ਬੋਲਦੇ ਨਹੀਂ ਜਾਣਾ ਉੱਧਰ
ਹਮ ਨਹੀਂ ਠੀਕ ਹੈ ਜਿਹੜਾ ਬੰਦਾ ਹੀ ਗਲਤ ਹੈਗਾ ਹੈ ਕੀ ਲੋੜੇ ਐ ਉਹਦੇ ਵੱਲ ਜੀ ਹਾਂਜੀ
ਹਾਂ ਹਾਂ ਪਰ ਸਹੀ ਹੈ ਪੂਰੀ ਫੈਮਿਲੀ ਗਲਤ ਕੁੱਤਾ
ਅੱਛਾ
ਬਾਈ ਮੇਰੀ ਮਾਸੀ ਵੀ ਬੜੀ ਗਲਤ ਹੈਗੀ ਐ
ਹਮ ਉਹ ਤੇ ਸ਼ਕਲੋਂ ਵੀ ਵੈਸੇ ਤੁਹਾਡੀ ਮਾਸੀ ਤੇਜ ਲੱਗ ਦੇ ਨੇ
ਹੈ ਨੇ ਲੱਗਦਾ ਨੀ ਹੈ ਨੇ ਹਾਂ ਹਾਂ ਜੋ ਰੱਬ ਨੂੰ ਵੀ ਪਤਾ ਹੁੰਦਾ ਹੈ
ਹਮ
ਕੁੜੀ ਵੀ ਤੇ ਹੈ ਜਾਗੋ ਛੋਟੀ ਵਾਲੀ
ਕੁੜੀ ਵੀ ਤੇਜ਼ ਆ ਉਹ ਮੈਂ ਇੱਕ ਮੈਂ ਇੱਕ ਵਾਰੀ ਹਾਂ ਮੈਂ ਇਹ ਨਾ ਮੇਰੀ ਖਿਆਲ ਐਕਟੀਵਾ ਚਲਾਉਂਦੀ ਸੀ ਮੈਂ ਕੋਲੋਂ ਲੰਘਿਆ ਤੇ ਇੱਕ ਨਾ ਮੁੰਡਾ ਸਾਮਣੋ ਆਉਂਦਾ ਪਿਆ ਸੀ ਉਹ ਹੈ ਥੋੜ੍ਹਾ ਨਾ ਏਦਾਂ ਹੀ ਮਤਲਬ ਕੁੜੀਆਂ ਟਾਇਪ ਹੀ ਚੱਲਦਾ ਸੀ ਉਹ ਤੇ ਕਹਿੰਦੀ ਮੰਮੀ ਜਦੋਂ ਵੇਖੋ ਨਾ ਐ ਫੋਨ ਤੇਹੀ ਲੱਗਾ ਰਹਿੰਦਾ ਮਤਲਬ ਕੀ ਐ ਬੋਲੀ ਹੁਣੀ ਮੈਂ ਸੁਣੀ ਸੀ ਆਵਾਜ਼ ਕੋਲੋਂ ਲੰਘਿਆ ਨਾ ਉਦੋਂ ਮੈਂ ਤੇ ਇਹਦਾ ਧਿਆਨ ਵੀ ਉੱਥੇ ਹੀ ਗਿਆ ਮਤਲਬ ਕੀ ਬਈ ਉਹ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਤੂੰ ਆਪਣਾ ਭਲੀ ਨੇ ਬੇੜੋ ਕਿਹੇ ਤੋਂ ਕੀ ਲੈਣਾ ਕਿਹੇ ਨੇ
ਉਹ ਤੇ ਹੈ ਹੀ ਨਹੀਂ ਉਹ ਉਹ ਵੀ ਇਹੋ ਜਿਵੇਂ ਧੀ ਹੈ ਉਵੇਂ ਪਿਉ ਹੈ ਉਵੇਂ ਮਾਂ ਹੈ
ਅੱਛਾ ਹ ਹ
ਬਾਈ ਤੇ ਮੁੰਡਾ ਬਾਹਰ ਹੈ
ਹਮ ਆਹੋ ਬੰਦੀ ਨੀ ਹੋਣੀ ਫੇਰ ਬਾਹਰ ਹੀ ਆਉਣਾ ਉਹਨੇ
ਨਾ ਨਾ ਬਣਦੀ ਉਹ ਪਤਾ ਕੀ ਹੁੰਦਾ ਇੱਕ ਪਰਸਨ ਹੁੰਦਾ ਕਿ ਆਪਣਾ ਮੁੰਡੇ ਸੁੰਦਾ ਇਹਨਾਂ ਦੇ ਗ ਇਹਨਾਂ ਦੇ ਘ ਨਾਲ ਗੱਲ ਇਹ ਕੁੜੀਆਂ ਦੀ ਸੁਣਦੇ ਏ।
ਅੱਛਾ,
ਹਾਂ,
ਠੀਕ,
ਨੇ ਮੁ ਵੀ ਸੁਣਨੀ ਹੈ, ਨਾ ਕੁੜੀ ਵੀ ਸੁਣਨੀ ਹੈ। ਉਹ ਕਹੇਗੀ ਕੁੜੀ ਜਿਹੜੀ ਕੰਮ ਕਰੇਗੀ ਉਹ ਹੋਏਗਾ, ਜਿਹੜਾ ਕੰਮ ਮੁੰਡਾਗਾ, ਉਹ ਕੰਮ ਨਹੀਂ ਹੋਏਗਾ ਤਾ ਕਰਕੇ ਘਰ ਵੱਖਰੇ-ਵੱਖਰੇ ਹੋ ਗਏ ਨੇ। ਇਹੋ ਜਿਹੇ ਜੇ ਨਹੀ ਹੈ। ਸਾਡੀ ਕੋਲ ਡਿਸਕਨੈਕਟ ਹੋ ਜਾਣੀ ਹੈ, ਕਾਲ ਕੱਢ ਕੇ ਉਹ ਫੋਰਮ ਫਿਲ ਕਰਕੇ ਫਿਰ ਦੁਬਾਰਾ ਕਾਲ ਕਰੋ। ਹੈਲੋ, ਹੈਲੋ, ਹੈਲੋ,